ਹੋ,
ਹਾਂ ਆਵਾਜ਼ ਆ ਰਹੀ ਨਾ,
ਘੱਟ ਆ ਰਹੀ ਹੈ ਬਹੁਤ
ਸ ਸ਼ੁਰੂ-ਸ਼ੁਰੂ ਚ ਘੱਟ ਹੀ ਆਦੀ ਅਥਵਾ ਠੀਕ ਹੁੰਦੀ ਹੈ।
ਅੱਛਾ।
ਹਾਂ। ਹੋਰ ਕੀ ਕਰਦਾ ਫਿਰ
ਬਸ। ਉਹ ਤੇਰੇ ਤੋਂ ਪਹਿਲੇ ਬਸ ਤੇਰਾ ਫੋਨ ਆਇਆ ਸੀ, ਜਦੋਂ ਮੈਂ ਕੀਤਾ ਸੀ ਨਾ ਤੇੈਨੂੰ ਤੂੰ ਰੋਟੀ ਖਾਂਦਾ ਪਿਆ ਸੀ।
ਅੱਛਾ, ਅੱਛਾ,
ਉਹ ਬਸ ਉਸੇ ਟਾਈਮ ਮੈਂ ਕਿਹਾ, ਚੱਲ ਫਿਰ ਠੀਕ ਆ ਤੂੰ ਦਸ ਮਿੰਟ ਬਾਅਦ ਤੇ ਦੀਦੀ ਕਹਿੰਦੀ ਮੇਰੇ ਨਾਲ ਗੱਲ ਕਰ ਲੈ।
ਅੱਛਾ
ਫੇਰ ਦੀਦੀ ਨਾਲ ਗੱਲ ਕੀਤੀ। ਉਹ ਤਾਂਹੀ ਜਿਹੜਾ ਫੋਨ ਵਿੱਚ ਆਇਆ ਸੀ, ਦੋਂ ਤਾਂ ਹੀ ਨਹੀਂ ਚੁੱਕਿਆ ਮੈਂ
ਅੱਛਾ, ਅੱਛਾ, ਮੈਂ ਸਮਝ ਗਿਆ ਮੈਂ ਕੁਛ ਖਦਾ ਹੈਗਾ, ਹੋਰ ਰੋਟੀ ਖਾਲੀ?
ਹਾਂ ਖਾਲੀ,
ਕੀ ਮੈ
ਅੱਜ ਦਾ ਹਾਲ ਪੁੱਜਿਆ।
ਅੱਛਾ- ਅੱਛਾ ਦਾਲ -ਪੂੜੀ ਤੇ ਚਾਵਲ ਵਧੀਆ- ਵਧੀਆ। ਅ ਸਾਡੇ ਤੇ ਹਾਂ- ਹਾਂ।
ਭੁਜੀਆ। ਮਤਲਬ ਆਲੂ
ਅੱਛਾ। ਆਲੂ ਨੂੰ ਪੁੱਜਿਆ ਕਹਿੰਦੇ ਉਹ।
ਹੋਰ ਪੰਜਾਬੀ ਪੁੂਜਿਆ ਹੀ ਕਹਿੰਦੇ ਆ ਸਾਰੇ।
ਅੱਛਾ ਨਾ ਆਪਾਂ ਕਦੀ ਪੁੱਜਿਆ ਕਿਹਾ ਨੀ ਆਲੂ ਨੂੰ।
ਭ ਭੁਜਿਆ ਕਹਿੰਦੇ ਹ ਅਸੀਂ।
ਅੱਛਾ। ਤੁਸੀਂ ਕਹਿੰਦੇ ਹੋ, ਕੀ ਕਹਿੰਦੇ ਨੇ। ਆਪਾਂ ਕੜੀ -ਚਾਵਲ ਬਣਾਏ ਨੇ।
ਅੱਛਾ।
ਅਤੇ ਮੰਮੀ ਹੋਰ ਆਏ ਨੇ ਫਿਰ ਉਹ ਬੱਚੇ ਕਹਿੰਦਾੱਗੇ ਮੈਗੀ ਖਾਣੀ ਫਿਰ ਮੈਗੀ ਬਣਾਈ ਹੋੇ ਮੈਗੀ ਖਾਂਦਾ ਵੈਸੇ ਮੈਂ ਜੇ। ਦੇ ਖਾਦੀ ਕੋਨੀ।
ਰਾਤ ਦੇ ਟਾਈਮ।
ਹੋਰ
ਠੀਕ -ਠੀਕ।
ਹਾਂ। ਇੱਕ ਜ ਨਵਾਂ ਐਪ ਨੀ ਖੁਲਿਆ ਜੀਓ ਮਾਟ।
ਅੱਛਾ।
ਇੱਥੇ ਦੁਕਾਨਾਂ ਤੇ ਬੰਦ ਹੋ ਗਈਆਂ। ਫਿਰ ਜੀਓ ਮਾਰਟ ਤੋਂ ਮੈਗੀ ਮੰਗਾਈ ਮੈਂ ਖੁੱਲੀ।
ਜੀਓ ਮਾਰਟ ਦੀ ਲੋਕੇਸ਼ਨ ਇੱਥੇ ਚੱਲ ਜਾਂਦੀ ਹੈ।
ਹਾਂ। ਚੱਲ ਜਾਂਦੀ ਹੈ।
ਅੱਛਾ ਜੀ। ਚੱਲ ਜੀਓ ਮਾਟ ਮੈਂ ਵੀ ਕਰਾਂਗਾ ਫੇਰ, ਕਿਉਂਕਿ ਦੇ ਦੂਸਰੇ ਜਿਹੜੇ ਹੈਗੇ ਨੇ। ਸਵੀਗੀ ਆਹ ਸਭ ਤਾਂ ਚੱਲਦੇ ਨੀ ਹੈਗੇ।
ਨਾ ਸਵੀਗੀ, ਨਾ ਸਵੀਗੀ ਚੱਲੇ ਇੱਥੇ ਨਾ ਬਲਿੰਕਟ ਚੱਲੇ।
ਨੌ।
ਹਾਂ- ਹਾਂ- ਹਾਂ ਇਹ ਐਪ ਵਧੀਆ ਹੇਗਾ ਤੇ ਗੱਲ। ਹਾਂ। ਚੱਲ ਆਰ ਵਾਲੇ ਟਾਈਮ ਚੱਲ ਜਾਂਣਗੇ ਇੱਕ -ਦੋ ਤ ਮਹੀਨੇ ਤੱਕ ਚੱਲ ਹੀ ਜਾਣਗੇ। ਕਿਉਂਕਿ ਜੇ। ਧਰਨ ਸ਼ਬਤ ਵੱਡਾ ਹੋਈ ਜਾਂਦਾ। ਚੀਜ਼ਾਂ ਖੁੱਲੀ ਜਾਂਦੀਆਂ ਨੇ ਹੌਲੀ- ਹੌਲੀ। ਅਤੇ ਖੋਲ੍ਹ ਜੇਗਾ ਵੀ। ਜ਼ੋਮੈਟੋ ਵੀ ਆ ਹੀ ਗਿਆ ਜ਼ੋਮੈਟੋ ਵੀ ਖੋਲ।
ਕੀ।
ਬਸ ਜਮਟਟਰ ਵੀ ਤਾਂ ਖੁੱਲ੍ਹ ਹੀ ਹੈ। ਆਹੋ ਹੌਲੀ- ਹਲੀ ਖੁੱਲਣਗੀਆਂ ਚੀਜ਼ਾਂ ਕੀ।
ਜ਼ੋਮੈਟੋ ਚੱਲ ਸ਼ੁਰੂ ਤੋਂ ਹੀ ਖੁੱਲਿਆ ਹੋਇਆ।
ਹਾਂ।
ਖੁੱਲ ਜਾਏਗਾ ਟਾਈਮ ਵੀ ਵਧ ਖੁੱਲ ਜਾਏਗਾ। ਹੋਰ ਇਹਨੇ ਕੀ ਹਾਲ ਹੋਰ ਇਹਨੇ ਕੀ ਕਿਸੇ ਦੁਕਾਨਦਾਰੀ ਛੀਨੀ ਹੈ ਵਿਚਾਰਿਆਂ ਦੀ।
ਹਮ।
ਫੇਰ ਜਿੰਨਾ ਨਹੀਂ ਖੁੱਲ੍ਹਿਆ ਦੁਕਾਨ ਤੇ ਹੀ ਲੱਗੋ ਹੋਰ।
ਸਹੀ ਗੱਲ ਏ ਤੇ ਵੈਸੇ ਗੱਲ ਸਹੀ ਏ, ਸ਼ਾਹਬਾਦ ਵੱਡਾ ਹੁੰਦਾ ਪਿਆ। ਹੁਣ ਉਹ ਵੀ ਦੇਖ ਤੂੰ ਇੱਥੇ ਪ੍ਰੋ ਅਲਟੀਮੇਟ ਜਿਮ ਵੇਖੀ ਲਾਲ ਬਾਗ ਖੁੱਲ ਗਈ ਆ।
ਹਾਂ-ਹਾਂ, ਮੈਂ ਉੱਥੇ ਗਿਆ ਸਾਂ ਪੁੱਛਣ ਵਾਸਤੇ ਆਪਣਾ ਪਰ ਫੀਸ ਜ਼ਿਆਦਾ ਲੈਂਦੇ ਪਏ ਸੀ। ਮੈਂ ਮਨਾ ਕਰਤਾ ਕਿਹਾ ਭੱਜ ਜੋ।
ਕਿੰਨੀ ਫੀਸ ਲੈਂਦੇ ਪਏ ਨੇ।
ਇਹ ਬਾਰਾਂ ਹਜ਼ਾਰ ਲੈਂਦੇ ਸੀ ਹੁਣ, ਤੇਰਾਂ- ਚੌਦਾਂ ਹਜ਼ਾਰ ਰੁਪਈਆ ਸਾਲ ਦਾ।
ਕਿਉ ਤੂੰ ਮਹੀਨੇ ਦਾ ਦੇਂਦੇ।
ਫੇਰ ਹੁਣ ਜਿਵੇਂ ਇੱਕ ਮਹੀਨੇ ਦਾ ਲੈਂਦੇ ਨਹੀਂ ਪਏ ਨਾ, ਮਹੀਨੇ ਦਾ ਦੋ ਹਜ਼ਾਰ ਰੁਪਈਆ।
ਮਹੀਨੇ ਦਾ ਦੋ ਹਜਾਰ ਲੈਆ।
ਹਾਂ। ਜ਼ਿਆਦਾ ਇਹ ਤਾਂ ਹੈਗੀ ਹੈ ਵੈਸੇ, ਜਿਦਾਂ ਕਿ ਚੌਦਾਂ ਹਜ਼ਾਰ ਹੈ। ਚੱਲ ਹਜ਼ਾਰ ਰੁਪਇਆ ਮਹੀਨੇ ਦਾ ਜ਼ਿਆਦਾ ਨਹੀਂ ਹੈਗਾ। ਪਰ ਆ ਕਹਿੰਦੇ ਸਾਨੂੰ। ਇੱਕਠੇ ਦਿਓ ਸਾਰਾ ਕੁਛ ਦੇਣਾ ਜੇ। ਫੇਰ ਇਕੱਠਾ ਦਿੱਤਾ ਨੀ ਜਾਂਦਾ ਯਾਰ।
ਆਹ ਵੀ ਗੱਲ ਸਹੀ ਹੈ।
ਹਾਂ। ਹੋਰ ਸੈਰ ਕਰਦਾ ਮੈਂ।
ਹਾਂ। ਕੋਠੇ ਤੇ ਆਏ ਹੋਇਆ।
ਹਾਂ, ਤੇਰੇ ਪੈਰਾਂ ਦੀ ਆਵਾਜ਼ ਲੇ ਮੈਨੂੰ ਇਥੇ ਤੱਕ ਆਈ ਜਾਂਦੀ ਐ।
ਅੱਛਾ।
ਆਹ। ਮੈਂ ਵੀ ਅੱਜ ਛੱਤ ਤੇ ਚੜਿਆ ਹੋਇਆ, ਹਵਾ ਸੋਹਣੀ ਚੱਲਦੀ ਪਈਆ ਹਵਾ।
ਹਾਂ, ਅੱਛਾ ਇੱਥੇ ਉਹ ਵੀ ਖੁੱਲਿਆ ਗੇਮਿੰਗ ਸੈਂਟਰ ਵੀ ਖੁੱਲ੍ਹਿਆ।
ਉਹ ਗੇਮਿੰਗ ਸੈਂਟਰ ਤੇ ਮੈਂ ਦੋ ਵਾਰੀ ਹੋਇਆ।
ਅੱਛਾ, ਕਿਹੋ ਜਿਹਾ।
ਵਧੀਆ ਪਰ ਉਹ ਨਾ। ਪਤਾ ਨਹੀਂ ਲੱਗਦਾ ਪਿਆ ਘੰਟਾ ਕਦੋਂ ਪੂਰਾ ਹੋ ਜਾਂਦਾ ਮੈਂ ਤੇ ਪ੍ਰੀਮੀਅਮ ਸੁਪਸ਼ਨ ਲਿੱਤਾ ਸੀ ਇਹਨਾਂ ਦਾ।
ਅੱਛਾ, ਕਿੰਨੇ ਦਾ।
ਪੰਜ ਸੌ ਰੁਪਏ ਦਾ।
ਅੱਛਾ ਤੇ ਉਹਨੇ ਉਹਦੇ ਚ ਕਿੰਨੇ ਘੰਟੇ ਅੱਛਾ।
ਸਵਾਦ ਹੀ ਪਤਾ ਨੀ ਲੱਗਾ, ਦੋ ਘੰਟੇ ਕਦੋਂ ਪੂਰੇ ਹੋ ਗਏ ਯਾਰ ਗੇਮ ਵੀ ਇੱਡਾ ਮਗਨ ਹੋ ਜਾਂਦਾ ਬੰਦਾ ਪਤਾ ਨੀ ਲੱਗਾ।
ਮਤਲਬ ਗੇਮਾਂ ਕਿਹੜੀਆਂ ਖੇਡਣੀਆਂ।
ਮੈਂ ਉੱਥੇ ਜੀਟੀਏ ਖੇਲੀ।
ਅੱਛਾ।
ਅੱਛਾ। ਕ੍ਰਿਕਟ ਵਾਲੀ ਖੇਲੀ, ਜੋ ਮੈਨੂੰ ਫੇਵਰੇਟ ਐ ਮੇਰੀ ਕ੍ਰਿਕਟ ਵਾਲੀ, ਜੀਟੀਏ ਖੇਲੀ ਅਤੇ ਇੱਕ ਜਿਹੜੀ ਉਹ ਕਾਰ ਨਹੀਂ ਉਹਦੀ ਕਾਰ ਚਲਾਉਂਦੇ ਨੇ ਹੈਂਡਲ ਵਾਲੀ।
ਹਾਂ। ਅੱਛਾ, ਹੈ ਕੀ ਇਹਨਾਂ ਕੋਲ ਵੈਸੇ। ਮਤਲਬ ਕਿਹੜਾ ਕੋਈ ਪਲੇ ਸਟੇਸ਼ਨ ਹੈ ਕੀ ਹੈ।
ਪਲੇ ਸਟੇਸ਼ਨ ਵੀ ਹੈਗਾ ਇਹਨਾਂ ਕੋਲ, ਸਭ ਹੈਗਾ ਸਾਰਾ ਸੌਦਾ ਹੈ ਕੀ ਇੱਕ ਵਾਰੀ ਜਾ ਕੇ ਉੱਥੇ ਵੇਖੇਗਾ ਨਾ ਸਾਰਾ ਪਤਾ ਲੱਗ ਜਾਏਗਾ।
ਅੱਛਾ।
ਹਾਂ ਅੱਧੇ ਘੰਟੇ ਦਾ ਸੌ ਰੁਪਇਆ ਬਸ ਕੁਛ ਇੰਨਾ ਸੀ ਅੱਧੇ ਘੰਟੇ ਦਾ ਸੌ ਇੰਨਾ।
ਅੱਛਾ, ਠੀਕ-ਠੀਕ।
ਖਾਣ ਪੀਣ ਦਾ ਵੀ ਸੌਦਾ ਹੈਗਾ ਹੈਂ। ਬਰਗਰ ਖਾ, ਪੀਜੇ ਖਾ, ਫਰੈਂਚ ਫਰਾਈਜ਼ ਖਾ।
ਲੀਤਾ ਤੁਸੀਂ ਉੱਥੋਂ ਕੁਝ।
ਹਾਂ ਲਿੱਤਾ ਸੀ।
ਅੱਛਾ, ਗਿਆ ਕਿਦੇ ਨਾਲ ਹੀ।
ਮੈਂ ਗਿਆ ਸੀ ਤੇ ਯਾਰ ਦੋਸਤ ਗਿਆ ਸੀ ਮੇਰਾ।
ਅੱਛਾ, ਠੀਕ ਹੈ।
ਚੱਲੇ ਗੇ ਕੱਲ ਆਪਾਂ।
ਨਹੀਂ-ਨਹੀਂ, ਮੈਂ ਕਿੱਥੇ ਜਾਣਾ।
ਕਿਉਂ।
ਮੈਨੂੰ ਗੇਮਾਂ ਦਾ ਸ਼ੌਂਕ ਨੀ ਹੈਗਾ।
ਉਹ ਇੱਕ ਵਾਰੀ ਵੀ ਵੇਖਣ ਚ ਕੀ ਫਰਜ਼ ਹੈ ਯਾਰ
ਨਹੀਂ ਨਹੀਂ ਮੈਂ ਜਿਆਦਾ ਖੇਲਦਾ ਨੀ ਹੈਗਾ ਗੇਮਾਂ ਮੈਂ ਹਾਂ ਕਿਤੇ ਮੂਵੀ ਵਗੈਰਾ ਲੱਗੀ ਹੋਏਗੀ ਤਾਂ ਉੱਥੇ ਚੱਲ ਪਾਾਂਗੇ ਕੋਈ ਵਧੀਆ ਜਿਹੀ ਮੂਵੀ ਲੱਗੀ ਹੋਏਗੀ ਜਿਵੇਂ ਪਿੱਛੇ ਤੁਰਿੰਦਰ ਲੱਗੀ ਹੋਈ ਸੀ ਨਾ ਉਵੇਂ ਦੀ
ਹਾਂ ਵੀ ਹੈਗੀ ਵੈਸੇ ਚੱਲੀ ਕੱਲ ਫਿਰ ਮੈਂ ਕੱਲ ਮੇਰੇ ਕੋਲ ਟਾਈਮ ਹੋਇਆ ਨਾ ਫਿਰ ਆਪਾਂ ਕੱਲ ਮੂਵੀ ਵੇਖਣ ਚੱਲਦੇ ਹਾਂ।
ਮੂਵੀ ਯਾਰ ਫਿਰ ਉਹੀ ਗੱਲ ਐ ਨਾ।
ਹਾਂ-ਹਾਂ।
ਜਾਂ ਤਾਂ ਵੇਖ ਪੰਦਰਾਂ ਤੋਂ ਬਾਅਦ ਚੱਲ ਸਕਦੇ ਆ।
ਪੰਦਰਾਂ ਤੋਂ ਬਾਅਦ
ਹਾਂ।
ਚੱਲ ਠੀਕ ਐ, ਪੰਦਰਾਂ ਤੋਂ ਬਾਅਦ ਬਣਾ ਲੈ ਕੋਈ ਚੱਕਰ ਨੀ। ਹਾਂ ਵੀ ਕੋਈ ਚੱਕਰ ਨਹੀਂ। ਬਸ ਜਿਧਰ ਜਾਣਾ ਆਪਣਾ ਟਾਈਮ ਟੂਮ ਹਿਸਾਬ ਬਣਾ ਲਾ ਨਾ ਕਿੰਨੇ ਵਜੇ ਜਾਣਾ, ਕੀ ਸਿਸਟਮ ਏ। ਟਿਕਟ ਕਿਸ ਹਿਸਾਬ ਨਾਲ ਕਿੰਨੇ ਵਜੇ ਸ਼ੁਰੂ ਹੋਗੇ ਉਸ ਹਿਸਾਬ ਨਾਲ ਚੱਲਾਂਗੇ ਨਾ।
ਹਾਂ-ਹਾਂ। ਵੈਸੇ ਕੋਈ ਕੈਂਟ ਜਿਹੀ ਮੂਵੀ ਆ ਜੇ ਨਾ ਬਾਈ ਪਤਾ ਕੀ ਹੈ ਮੂਵੀ ਵੇਖ। ਦੇਖਣ ਦਾ ਵੀ ਉਹੀ ਮਜ਼ਾ ਹੈ ਜਿਵੇਂ ਦੁਰਿੰਧਰ ਮੂਵੀ ਆਈ ਸੀ।
ਉਹ ਹਣ ਫਿਲਮਾਂ ਆ ਯਾਰ ਤੈਨ ਪਤਾ ਸਾਲ ਚ ਇੱਕ ਵ ਬਣਦੀਆਂ ਨਾੁ ਤੈਨੂੰ ਪਤਾ ਹੁਣ ਕਿਵੇਂ ਆ ਜਾਗੀ ਫਿਲਮ ਐਵੇ ਦੀ ਕੋਈ
ਉਹੀ ਨਾ ਮਨ ਮੈਂ ਤੈਨੂੰ ਸਪੋਜ ਕਰਨ ਨੂੰ ਕਹਿਣਾ ਮੈਂ ਮੰਨ ਲੈ ਆਗੀ
ਹਾਂ
ਤੇ ਫੇਰ ਉੱਥੇ ਪਤਾ ਹੀ ਕੀ ਹੁੰਦਾ ਥੀਏਟਰ ਪੂਰਾ ਭਰਿਆ ਹੁੰਦਾ ਹੈ ਲੋਕੀ ਜਦੋਂ ਇੱਕ ਇੱਕ ਸੀਨ ਤੇ ਚੀਖਦੇ ਆ ਨਾ
ਉਹ ਸਵਾਦ ਆਉਂਦਾ ਵੈਸੇ ਕੀ ਆਦੇ ਦੁਰੰਧ ਨਹੀਂ ਆਨ ਵਾਲੀ ਸ਼ਾਇਦ ਅਗਲੇ ਦੋ ਮਹੀਨੇ ਚਾਰ ਮਹੀਨੇ ਤ ਆਏਗੀ ਤੇ ਕਹਿੰਦੇ ਪ ਨੇ ਆ
ਤੇਰੀ ਤਾਂ ਬਣਦੀ ਨੀ ਵੀ ਤੈਨੂੰ ਕਿਵੇਂ ਯਾਦ ਰਵੇਗੀ
ਕਿਉਂ ਸੁਣ ਚ ਆਇਆ ਯਾਰ ਮੈਂ ਦਰਿੰਦਰ ਦੀ ਦਾ ਪਾਟ ਬਣਦਾ ਪਿਆ
ਨਹੀਂ ਨਹੀਂ ਨਹੀਂ ਬਣਦਾ ਪਿਆ ਕੋਈ ਓਫੀਸ਼ਲ ਨੋਟੀਫਕੇਸ਼ਨ ਨਹੀਂ ਹੋਇਆ
ਮੇ ਕੋਲ ਪਤਾ ਨੀ ਲੋਕੀ ਕੀ ਜਾਂਦੇ ਆ ਆਉਣਾ ਆਉ ਆ ਮ ਕਿਹਾ ਚਲ ਕੋਈ ਨੀ
ਕਿਹੜਾ ਲੋਕ ਕਿਹੜੇ ਲੋਕੀ ਕਹਿੰਦੇ ਪਏ ਨੇ ਤਨੂੰ
ਇਹ ਸਾਡੀ ਗਲੀ ਦੇ ਹੀ ਮੁੰਡੇ ਆਪੇ ਯਾਰ ਦ ਕਹਿੰਦੇ ਦੁਰੰਧ ਥਰੀ ਵੀ ਆ ਰਹੀ ਯਾਰੀ ਮੈਂ ਅੱਛਾ ਮੈਂ ਕੋਈ ਨੀ ਦੇਖਣ ਜਾਾਂਗੇ
ਚੱਲ ਆਊਗੀ ਤਾਂ ਫੇਰ ਇਕੱਠੇ ਚੱਲ ਪਾਾਂਗੇ
ਹਾਂ ਮੈਂ ਵੀ ਲੋਕਾਂ ਦੀਆਂ ਗੱਲਾਂ ਚ ਆ ਗਿਆ
ਹਾਹਾ
ਚ ਕੋਈ ਨਹੀਂ ਆ ਇਸ ਸਾਲ ਤਾਂ ਕਾਫ਼ੀ ਮਿਲ ਉਹਓਵ ਵੀ ਤਾਂ ਹੋ ਰ ਹੈ ਕੀ ਉਹਦੀ ਵੇਖ ਲ ਨਾ ਤੂੰ ਅਵੇਂਜਰ ਦੀ ਦੂਮਸ ਸਟੇਰਾ ਹੋ ਰਹੀ ਹੈ
ਡੂਮ ਦਸੰਬਰ ਨੂੰ ਆ ਰਹੀ ਹੈ
ਹਾਂ ਦਿਸੰਬਰ ਨੂੰ ਆ ਰਹੀ ਹੈ
ਅੱਛਾ ਮਤਲਬ ਇਸ ਸਾਲ ਦੇ ਐਂਡ ਚ ਜਿਨਾ ਮੇਰਾ ਆਈਡੀਆ ਮੈਂ ਵੇਖਿਆ ਸੀ
ਇਸ ਸਾਲ ਦੇਣ ਗੇ
ਜਿ ਬਾਈ ਦੂਮ ਪੱਕਾ ਵੇਖਣ ਜਾਣੀ ਹੈ ਸੌ ਪ੍ਰਸੈਂਟ
ਆਹੋ ਮ ਵੀ ਵੇਖਣ ਜਾਣੀ ਆ ਮੈਂ ਤਾਂਈ ਵਾਰ ਅਂਜਰ ਜਿਹੜ ਸਪਾਈਡਰ ਮਨ ਵਾਲੀ ਆ ਰਹੀ ਹੈ ਉਹ ਵੀ ਵੇਖ ਆਣੀ ਹੈ
ਕੀ ਬਰੈਡਨਿਊ ਨੇ ਚੱਲ ਬ੍ਰੈਂਡ ਨੀਡੀ ਭਾਵੇਂ ਮੈਂ ਤਾਂ ਭਾਵੇਂ ਸਕਿੱਪ ਵੀ ਕਰਦਾ ਲੇਕਿਨ ਇੰਜਰਸ ਨੂੰ ਸਕਿਪ ਨੀ ਕਰਾਂਗਾ
ਹਾਂ ਤੇ ਵੇਖਿਆ ਨੇ ਵੀ ਡੂਮਟ ਵਾਲੇ ਤੇ ਬਤਿੰਦੇ ਮੇ ਕੋਲ ਟਰੇਲਰ ਆਆੇਖਿਆ ਨਾ ਮੈਂਥੋੜਾ ਜਹਾ ਵੇਖਿਆ ਉਹਦੀ ਬੜ ਤਕੜੀ ਹੋਈ ਫਿਰਦੀ ਹੈ
ਹਮ ਉਹਦੇ ਵਿੱਚ ਡਾਕਟਰ ਡੂਮੈਂ ਜਿਹੜਾ ਰੋਬਰਟ ਡੋਨੀ ਜੂਨੀਅਰ ਬਣਿਆ
ਆਹੋ ਡਾਕਟਰੋ ਟੋਨੀ ਸਟਾਰ ਗਈ
ਹਾਂ ਜਿਹੜਾ ਆਇਰਨਮੈਨ ਬਣਿਆ ਸੀ
ਹਾਂ ਯਰਮਨੀ ਵਧੀਆ ਆਇਆ ਵੇਖ ਆਵਾਂਗੇ
ਹਾਂ ਬਾਕੀ ਸਾਰੇ ਜਿਹੜੇ ਉਹ ਚ ਕਰੈਕਟਰ ਨਹੀਂੀ ਹੈਗੇ ਹੋਰ ਤੇ ਕੈਪਟਨ ਅਮੈਰੀਕਾ ਕੈਪਟਨ ਅਮੈਰੀਕਾ ਹੈਗਾ ਸੀ
ਕੈਪਨ ਮਰੀ ਉਹਦੇ ਚ ਵੀਖ ਹੋ ਨਹੀਂ ਵਸ ਹੋਗਾ ਕਿਉਂਕਿ ਦੇ ਸਪਾਈਡਰਮੈ ਵੀ ਹੈਗਾ ਨਾ
ਹਾਂ ਸਪਾਈਡਰਮੈਨ ਹੈਗਾ ਹੋਰ ਵੀ ਹੈਗਾ
ਹੈਣ ਹਲਕ ਵੀ ਹੈਗਾ ਸੀ ਸ਼ਦਓਦੇਲ ਹਾਂ ਬਰੂਸ ਮਹਿੰਦਰ
ਕਾਫੀ ਪੁਰਾਣੇ ਅਵੇਂਜਰਸ ਵਾਪਿਸ ਆਉਂਦੇ ਪਏ ਨੇ
ਹਾਂੋ ਉਹ ਕੈਪਟਨ ਮਾਰ ਕ ਮ ਸਾਨੂੰ ਨਗਾਉਂ ਉਹ ਕਹਦੇੇ ਐਂਡ ਗੇਮ ਚ ਹੁੰਦਾ ਬੁੱਢ ਨ ਹੋ ਗਿਆ ਸੀ ਉਹ ਐਡ ਗੇਮ
ਹਾਂ ਉਹੀ ਨਾ
ਹਾਂ ਐਂਡੀ ਗੇਮ ਚ ਤਾਂ ਹੋ ਗਿਆ ਸੀ ਇਸ ਕਰਕੇ ਮੈਂ ਉਹ ਕਿੱਥੇ ਆਏਗਾ ਫਿਰ ਇਹਨਾਂ ਦਾ ਕੈਪਟਨ ਮਰੀ ਕੇ ਤੇ ਉਹ ਬਣ ਗਿਆ ਸੀ, ਉਹ ਕਾਲਾ ਜਾ। ਉਹ ਕੈਪਟਨ ਮਰ ਨਵਾਂ ਜਿ ਨੀ ਬਣਾਤਾ ਸੀ, ਉਹ ਕੀ ਨਾਮ ਉਹਦਾ ਨਾਮ ਸੀ ਭੁੱਲ ਗਿਆ ਮੈਂ ਉਹਦਾ ਤੇ
ਅੱਛਾ ਉਹ ਕਾਲ ਠੀਕ ਐ- ਠੀਕ ਐ- ਠੀਕ ਐ, ਜਿਨੂੰ ਉਹਨੇ ਆਪਣਾ ਉਹ ਫੜਾਤਾ ਸੀ, ਸ਼ੀਲਡ ਫੜਾਤੀ ਸੀ, ਹਾਂ।
ਹਾਂ, ਉਹਦੇ ਚ ਹੋਏਗਾ। ਵਕਾਂਡ ਹੋਏਗੀ ਸ਼ਾਇਦ, ਹਾਂ ਆਹੋ- ਆਹੋ ਹਾਂ- ਹਾਂ, ਨਾ ਮੈਂ ਵੀ ਇੰਨੀ ਖਾਸ ਵੇਖੀ ਨਾ। ਜ ਜਿਹਦੇ ਚ ਸਾਰੇ ਅਵੈਂਜਰ ਹੁੰਦੇ ਨਾ, ਜੀਆਂ ਐਂਡ ਗੇਮ ਗਈ ਇਨ ਪੀਟੀ ਵੋਰ ਗਈ ਆ ਬਹੁਤ ਤਕੜੀਆਂ ਸਨ, ਬਈ ਸਿਵਲ ਵੋਰ ਹੋ ਗਈ ਆ, ਅੱਜ ਮੂਵੀ ਮੈਂ ਸਾਰੀ ਵੇਖੀਆਂ ਰਹਿੰਦੀ।
ਇਹ ਜੋ ਫਲਟ੍ਰੋਨ ਵੀ ਬਹੁਤ ਵਧੀਆ ਸੀ।
ਹਾਂ, ਇਹ ਜੋ ਵਲਟਰਨ ਵੇਖੀ ਹੈ ਮੈਂ ਆਹ ਇਹਨਾਂ ਸਾਰਿਆਂ ਵੈਜਰਾਂ ਦੀ ਸਾਰੀ ਮੂਵੀ ਵੇਖ ਬੈਠਾ ਮੈਂ, ਸਾਰੀ ਸਪਾਈਡਰਮੈਨ ਦੀ ਵੀ, ਹਲਕ ਦੀ ਵੀ। ਅਮੈਰੀਕਾ ਦੀ ਵੀ, ਵਕਾਨਡਾ ਦੀ ਵੀ, ਸਾਰਿਆਂ ਦੀ ਉਹ ਵੇਖੀ ਏ ਡਾਕਟਰ ਸਟੇਨ ਦੀ ਵਰਲਡ ਔਫ ਮੈਂਡਸ ਬਿਜਲੀ ਆਈ ਸੀ।
ਅ ਮਲਟੀਵਰਸ
ਮਿਟੀ ਬਰਸ ਹਾਂ, ਮਿਲਟੀਵਰਸ ਆਈ -ਆਈ -ਆਈ
ਹਾਂ ਉਹ ਉਹਦਾ ਐਂਡ ਵੇਖੇ ਕਿੰਨਾ ਕੈਂਟ ਐ।
ਬਹੁ ਤਕੜੀ ਸੀ ਵੀ, ਉਹ ਮੈਨੂੰ ਮੂਵੀ ਬਹੁਤ ਵਧੀਆ ਲੱਗੀ ਸੀ।
ਹੂੰ, ਅੱਛਾ ਸਪਾਈਡਰਮੈਨ ਦੀ ਮੈਂ ਇਸ ਛੁੱਟੀਆਂ ਦੇ ਵਿੱਚ ਸਾਰੀ ਮੂਵੀਜ਼ ਵੇਖ ਛੱਡੀ ਆਂ।
ਪੜ੍ਹ ਲੈਂਦੀਆਂ।
ਹੋਰ ਸਪਾਈਡਰਮੈਨ, ਪਹਿਲੇ ਤਾਂ ਜਿਹੜਾ ਨੋਰਮਲ ਸਪਾਈਡਰਮੈਨ ਸੀ ਜਿਹੜੇ ਸਭ ਤੋਂ ਪਹਿਲੇ ਵਾਲੇ
ਤਿੰਨੋਂ ਯੂਨੀਵਰਸ ਦੇ ਸਪਾਈਡਰਮੈਨ ਦੀ ਵੇਖੀ ਹੋਈ ਏ।
ਉਹੀ ਨਾ ਮੈਂ ਵੀ ਤਿੰਨੋ ਯੂਨੀਵਰਸ ਤੇ ਵੇਖ ਲਈ, ਪਹਿਲੇ ਮੈਂ ਇਕੱਲੇ ਟੋਮ ਹੋਲੈਂਡ ਦੀ ਵੇਖੀ ਹੋਈ ਸੀ ਬਸ।
ਅੱਛਾ ਟੋਮਹੋਲੈਂਡ ਦੀ, ਟੋਮ ਹੋਲੈਂਡ ਦੀ ਮੈਂ ਸਭ ਤੋਂ ਆਖਰ ਚ ਵੇਖਣੀ ਸਟਾਟ ਕੀਤੀ ਸੀ। ਹ ਜਲਾ ਦਿੱਲੀ ਆਈ ਨਾ, ਨਿਊ ਬ੍ਰੈਂਡ ਨਿਊ ਡੇ
ਹਾਂ,
ਇਹਦੇ ਚ ਇਹਦੀ ਪਾਵਰ ਹੈ ਕਿ ਐਵੇਂ ਰੀਅਲ ਹੋ ਜਾਂਦੀਆਂ ਨੇ, ਪੂਰਾ ਵੀ ਉਹ ਬਣ ਜਾਂਦਾ ਸਪਾਈਡਰਮੈਨ ਪੂਰੀ ਹੋ ਜਾਂਦੀ ਇਹਦੀ।
ਹਾਂ- ਹਾਂ -ਹਾਂ ਐਂਵੇ
ਪਹਿਲੇ ਤੇ ਇਹ ਵੈਬ ਸ਼ੂਟਰ ਨਾਲ ਕਰਦਾ ਸੀ, ਹੁਣ ਤੇ ਓਰੀਜਨਲ ਵੈਬਸ ਹੋ ਜਾਂਦੇ ਨੇ।
ਹੂੰ, ਓਰੀਜਨਲ ਵੈਬਸ ਆ ਗਈਆਂ।
ਹਾਂ, ਇਹਦੀ ਓਰੀਜਨਲ ਹੋ ਜਾਂਦਾ।
ਅੱਛਾ ਜੀ, ਮੈਂ ਤੇ ਇਹਨਾਂ ਵੇਖ ਵੇਖਿਆ ਨੀ ਮੈਂ ਮਤਲਬ।
ਮੈਂ ਵੀ ਟ੍ਰੇਲਰ ਚ ਹੀ ਵੇਖਿਆ ਸੀ, ਆਹ ਫਿਰ ਉਹਦੇ ਕੋਲ ਜਾਂਦਾ ਕੀ ਕਹਿੰਦੇ ਨੇ ਹਲਕ ਕੋਲ, ਹਲਕ ਵੀ ਹੁੰਦਾ ਉਹਦੇ ਜਬਰੂਸ ਮੈਨਰ ਵੀ ਹੁੰਦਾ।
ਡਾਕਟਰ ਬੈਨਰ ਉਹ ਤਾਂ ਉਹਨੂੰ ਗਾਈਡ ਕਰ ਹੈਗਾ ਜਿੰਨਾ ਕੁ ਮੇਰਾ
ਗਾਇਡ ਵੀ ਹੁੰਦਾ, ਥੋੜ੍ਹੀ ਬਹੁਤੀ ਉਹਦੇ ਨਾਲ ਫਾਈਟ ਵੀ ਹੁੰਦੀ ਜਾਂਦੀ।
ਅੱਛਾ,
ਹਾਂ ਤਕੜੀ ਕਹਿੰਦੇ, ਜੇ ਬਹੁਤ ਕੁਛ ਵੇਖਣ ਨੂੰ ਮਜਾ ਹੈਗਾ ਵੀ।
ਹਾਂ,
ਹਾਂ,
ਸਭ ਤੋਂ ਉਹ ਵੀ ਜਿਹੜਾ ਹੈਗਾ ਨੀ ਇਹ ਸਪਾਈਡਰਮੈਨ ਜਿਹੜੀ ਵਿੱਚ ਆਇਆ ਸੀ। ਦਾ ਅਮੇਜ਼ਿੰਗ ਸਪਾਈਡਰਮੈਨ ਆਲਾ
ਆਹੋ -ਆਹੋ
ਹਾਂ, ਉਹ- ਉਹ ਵਾਲਾ ਬੰਦਾ ਵੀ ਕਿਆ ਕਾਫੀ ਘੈਂਟ ਐ।
ਯਾਰ ਇਹਨਾਂ ਦੀ ਇਕ ਗੱਲ ਦੱਸਾਂ, ਅਵੇਂਜਰ ਦੀ ਮੂਵੀਜ਼ ਸਾਰੀ ਵਧੀਆ ਹੁੰਦੀਆਂ ਇਹਨਾਂ ਦੀਆਂ।
ਹਾਂ ਮਾਵਲ ਦੀ।
ਇੰਜ ਕਰ ਨੈਕਸਟ ਕੋਲ ਕਰ ਮੈਨੂੰ, ਹੁਣ ਅਗਲੀ ਕੋਲ ਤੂੰ ਕਰ। ਅਗਲੀ ਕੋਲ ਕਰ, ਦਸ ਮਿੰਟ ਹੋ ਗਏ ਨੇ।
ਅੱਛਾ, ਦਸ ਮਿੰਟ ਪੂਰੇ ਹੋਗੇ। ਹਾਂ, ਤੇ ਸੁਣ ਮੇਰੀ ਗੱਲ ਸੁਣ ਵੰਸ਼ ਅਸੀਂ ਕੱਲ ਦੀ ਗੱਲ ਕਰਨੇ ਆ, ਮੈਂ ਨਾ ਹਜੇ ਸੋਣ ਆਇਆ ਸਵੇਰੇ ਜਲਦੀ ਉੱਠਦੇ ਮੈਨੂੰ
ਅੱਛਾ, ਤੇ ਕੱਲ੍ਹ ਕਰੇ ਫਿਰ
ਹਾਂ, ਤੂੰ ਮੈਨੂੰ ਇੱਕ ਗੱਲ ਦੱਸ ਤੂੰ ਸਵੇਰੇ ਸਵੇਰੇ ਕਿਤੇ ਜਾਂਦੇੇ ਹੈਗੇ
ਨਾ -ਨਾ ਮੈਂ ਸਵੇਰੇ ਕਿਤੇ ਨਹੀਂ ਜਾਂਦਾ
ਚੱਲ, ਮੈਂ ਤੈਨੂੰ ਦਿਨ ਚ ਫੋਨ ਕਰ ਲਾਂਗਾ ਫਿਰ
ਹਹ ਦਿਨ ਚ ਕਰਦਾ ਕਰ ਕੋਈ ਚੱਕਰ ਨਹੀ, ਮੈਂਸਜ ਕਰਦਾ ਕਰ ਬਸ ਮੈਨੂੰ
ਹਾਂ, ਕੋਈ ਨੀ ਮੈਸੇਜ ਡਰੋਪ ਕਰ ਦਾਂਗਾ
ਹਾਂ ਹਾਂ ਮੈਂਸਜ ਡੋਪ ਕਰ ਦੇਗਾ, ਠੀਕ ਹੈ ਠੀਕ ਹੈ ਓਕੇ। ਠੀਕ ਹੈ ਠੀਕ ਹੈ